ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਤੁਸੀਂ ਠੀਕ ਹੋ?
ਤੁਸੀ ਸੁਣਾ।
ਤੁਹਾਡੇ ਘਰ ਪਰਿਵਾਰ ਸਭ ਵਧੀਆ ਜੀ।
ਹਾਂਜੀ ਸਭ ਵਧੀਆ।
ਅੱਛਾ ਮੈਨ ਇੱਕ ਗੱਲ ਪੁੱਛਣੀ ਸੀ ਤੁਹਾਡੇ ਤੋਂ ਮੈਂ ਪੁੱਛਣਾ ਸੀ ਜਿਵੇਂ ਹੁਣ ਅੱਜ ਕੱਲ ਮਤਲਬ ਕਿ ਪ੍ਰਦੂਸ਼ਣ ਬੜਾ ਹੋ ਰਿਹਾ ਮਤਲਬ ਕਿ ਕਾਰ ਕਾਰ ਫੈਕਟਰੀਆਂ ਲੱਗ ਗਈਆਂ ਨੇ ਠੀਕ ਹੈ ਜੀ ਟ੍ਰੈਫਿਕ ਇਤਨਾ ਹੈਗਾ ਬਾਜ਼ਾਰ ਚ ਮਿੱਟੀ ਇਤਨੀ ਉੱਡਦੀ ਹੈ ਖਾਸ ਕਰ ਦਿੱਲੀ ਵਗੈਰਾ ਸ਼ਹਿਰਾਂ ਚ ਤੇ ਤੁਸੀਂ ਹੁਣ ਇਸ ਬਾਰੇ ਚ ਅਸੀਂ ਕੀ ਕੀ ਸੋਚਦੇ ਹੋ
ਨਹੀਂ ਪਹਿਲੇ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਤੁਸੀਂ ਦਸ ਮਿੰਟ ਬਾਅਦ ਤੁਂ ਫ਼ੋਨ ਆਪੇ ਕੱਟ ਦਿੰਦੇ ਹੋ ਤੇ ਪੂਰਾ ਫੋਨ ਤ ਕਰਨ ਤੋਂ ਬਾਅਦ ਕੱਟਦੇ ਹੋ ਫ਼ੋਨ ਤੁਸੀਂ
ਨਹੀਂ ਆਫਟਰ ਨਾਈਨ ਜਾਂ ਫਿਰ ਅੱਠ ਜਾਂ ਫਿਰ ਦਸ ਦੇ ਵਿੱਚ।
ਨਹੀਂ ਨਹੀਂ ਅੰਜਲੀ ਨਾ ਕਰਨਾ ਪੂਰੇ ਟੈਨ ਮਿੰਟ। ਕਰਵਾ ਦੋ।
ਠੀਕ ਹੈ ਓਕੇ ਤੇ ਫੇਿਰ ਹੁਣ ਤੁਸੀਂ ਦੱਸੋ ਇਸ ਬਾਰੇ ਚ
ਬਸ ਪ੍ਰਦੂਸ਼ਣ ਸਾਡੇ ਇੱਥੇ ਬੜਾ ਪ੍ਰਦੂਸ਼ਣ ਹੈ ਕਿਉਂਕਿ ਸਾਡੇ ਇਥੇ ਕਾਰਖਾਨੇ ਲੱਗੇ ਦੇ ਨਾ।
ਹਾਂਜੀ।
ਤੇ ਹੁੰਦਾ ਹੀ ਹੈ ਕਿਉਂਕਿ ਸਾਡੇ ਕੱਜ ਜਿੱਥੇ ਅਸੀਂ ਰਹਿੰਦੇ ਹਾਂ ਉੱਧਰ ਫੈਕਟਰੀਆਂ ਨੇ
ਜੀ ਜੀ ਉਹ ਫੈਕਟਰੀ ਜੇ ਕੀ ਹੁੰਦਾ ਤੁਹਾਨੂੰ ਪਤਾ ਤਜਾਬ ਦੀ ਦੁਲਾਈ ਆਉਂਦੀ ਹੈ। ਸਾਰਾ ਤਜਾਬ ਨਿਕਲਦਾ ਵਿੱਚੋਂ
ਹਾਂਜੀ ਹਾਂਜੀ ਇੰਤਜ਼ਾਬ ਹੁੰਦਾ ਵੇ ਕੋਈ ਲੋਟੇ ਕਰ ਹੁੰਦੇ ਨੇ ਸਹੀ ਨਹੀਂ ਪ੍ਰਦੂਸ਼ਣ ਤੇ ਹੈ ਹੀ ਹੈ ਇਹ ਵੇਖੋ ਨਾ ਗਲੀਆਂ ਚ ਗਲੀਆਂ ਚ ਲੋਕਾਂ ਨੇ ਕੂੜੇ ਦਾ ਅਹ ਕੂੜੇ ਰੱਖੇ ਹੁੰਦੇ ਨੇ
ਜੀ।
ਮਤਲਬ ਗੰਦ ਗੁੰਦ ਹੁੰਦਾ ਵਇ ਆ।
ਜੀ।
ਹਾਂਜੀ ਹੋਰ
ਹਾਂਜੀ ਦੇਖੋ ਫਿਰ ਦੇਖੋ ਅਗਰ ਤੁਸੀਂ ਕਿੱਥੇ ਜਾਣਾ ਹੋਏ ਤੇ ਤੁਹਾਨੂੰ ਪਤਾ ਹੀ ਹੈ ਦੇਖੋ ਅੱਜ ਕੱਲ੍ਹ ਲੋਕ ਕਾਰਨ ਤੇ ਬਹੁਤ ਜ਼ਿਆਦਾ ਜਾਂਦੇ ਨੇ ਠੀਕ ਹੈ ਜੀ ਔਰ ਜਿਦੋਂ ਸਾਰੇ ਇੰਡੀਆ ਚ ਇਹ ਤਾਂ ਇਲੈਕਟ੍ਰਿਕ ਕਾਰਾਂ ਬਿਲਕੁਲ ਵੀ ਨਹੀਂ ਹੈਗੀਆਂ ਅਗਰ ਹੈਗੀਆਂ ਨੇ ਤਾਂ ਫੇਰ ਲੋਕ ਇਸ ਤਰ੍ਹਾਂ ਪ੍ਰੈਫਰ ਨਹੀਂ ਕਰ ਸਕਦੇ ਠੀਕ ਹੈ ਜੀ ਸਭ ਤੋਂ ਪਹਿਲਾਂ ਗੱਲ ਤਾਂ ਹੈ ਜਿਹੜੇ ਬੰਦੇ ਮਤਲਬ ਕਿ ਜਿਹੜੇ ਬੰਦਿਆਂ ਕੋਲ ਜਿਹੜੀ ਕਾਰਾਂ ਹੈਗੀਆਂ ਨੇ ਉਹ ਬੜੀ ਪੁਰਾਣੀ ਪੁਰਾਣੀ ਕਾਰਾਂ ਹੈਗੀਆਂ ਨੇ
ਹਮ ਅੱਛਾ।
ਕਾਰ ਕਹਿੰਦੀ ਹੈ ਕਿ ਹਾਂ ਬ ਇਲੈਕਟ੍ਰਿਕ ਕਾਰ ਖਰੀਦੋ ਤੇ ਫਿਰ ਇੱਕ ਤਾਂ ਬੰਦਾ ਦਸ ਲੱਖ ਕਿੱਥੋਂ ਲੈ ਕੇ ਆਏ।
ਅੱਛਾ ਅੱਛਾ ਨਹੀਂ ਨਹੀਂ ਉਹ ਗੱਲ ਤਾਂ ਸਹੀ। ਜਾਂ।
ਜੀ।
ਬਾਹਰ ਜਾਣਾ ਕੀ ਕਰਨ ਅਸੀਂ ਹੁਣ ਮੈਂ ਪਿੱਛੇ ਨਿਊਜ਼ ਵੇਖੀ ਇੱਕ ਬੱਚੇ ਦੀ ਵੇਖੀ ਨਿਊਜ ਮੈਂ ਪਤਨੀ ਕਿੱਧਰ ਦੀ ਹੈ ਮੈਨੂੰ ਇਹ ਯਾਦ ਨ ਹੈ ਇੱਕ ਛੋਟਾ ਬੱਚਾ ਸੀ ਇੱਕ ਆਦਮੀ ਬੱਚੇ ਨੂੰ ਇੰਨਾ ਮਾਰਿਆ ਮ ਚੁੱਕ ਚੁੱਕ ਸੁੱਟਿਆ ਬੱਚਾ
ਹਾਂਜੀ ਅੱਠ ਵਾਰ ਜੀ ਜੀ ਅੱਠ ਵਾਰ ਨੀਚੇ ਜ਼ਮੀਨ ਦੇ ਸੁਛੁਟਡਿਆ ਅੱਠਵਾਰ ਹਾਂਜੀ ਉਹ ਗੱਲ ਕੀ ਹੋਈ ਸੀ ਕਿ ਉਹ ਉਹ ਜਿਹੜਾ ਮੁੰਡਾ ਹੈਗਾ ਸੀ ਨਾ ਉਹ ਨਾ ਆਪਣੀ ਪੜਜਾਈ ਨੂੰ ਪਸੰਦ ਕਰਦਾ ਸੀ ਤੇ ਉਹੇ ਨਾਲ ਨਾ ਉਹ ਵਿਆਹ ਕਰਨਾ ਚਾਹੁੰਦਾ ਸੀ ਆਪਣੀ
ਅੱਛਾ।
ਉਹ ਠੀਕ ਹੈ ਠੀਕ ਉਹਦੀ ਭਰਜਾਈ ਨੇ ਮਤਲਬ ਕਿ ਮਨਾ ਮੁਨਾ ਕਰਤਾ ਤੇ ਫਰ ਉਹਦਾ ਮੁੰਡਾ ਹੈਗਾ ਸੀ ਡੇਢ ਸਾਲ ਦਾ ਤੇ ਫੇਰ ਉਹਨੂੰ ਉਹਨੇ ਨਾ ਮਤਲਬ ਕਿ ਲੋਲੀਪੋਪ ਜਾਂ ਫਿਰ ਟੋਫੀ ਦਿਖਾਉਣ ਦੇ ਚੱਕਰ ਚ ਉਹਨੂੰ ਬਾਜ਼ਾਰ ਲੈ ਗਿਆ ਉਹ ਬਾਜ਼ਾਰ ਚ ਉਹਨੇ ਫੇਰ ਆਪਣਾ ਗੁੱਸਾ ਦਿਖਾਇਆ ਕਿਸੇ ਗਲੀ ਦੇ ਅੰਦਰ ਜਾ ਕੇ ਕੇ ਤੇ ਉੱਥੇ ਸੀ ਸੀ ਟੀ ਵੀ ਕੈਮਰਾ ਲੱਗਿਆ ਦਾ ਸੀ।
ਅੱਛਾ ਆਪਣਾ ਸੱਕਾ ਭਤੀਜਾ ਸੀ ਉਹ
ਹਾਂਜੀ।
ਅਗਰੋਂ ਇੰਨੀ ਦੁਨੀਆਂ ਇੰਨੀ ਅੰਦਰਦ ਹੀ ਹੋ ਗਈ ਹੈ।
ਹਾਂਜੀ ਵੇਖ ਲਓ ਤੁਸੀਂ
ਓ ਅਸੀਂ ਵਖ ਮੈਂ ਤਾਂ ਸ ਫੋਨ ਮੇਰੇ ਫੋਨ ਚ ਆ ਗਈ ਸੀ ਇੰਸਟਾਗ੍ਰਾਮ ਇੰਸਟਾਗ੍ਰਾਮ ਤੇ ਵੇਖਿਆ ਮੈਂ ਸੋਚਿਆ ਮਤਲਬ ਲੋਕ ਜਾਮ ਹੋਕੇ ਕਰਦੇ ਹੋਣੇ ਨੇ ਫੇਰ ਜ ਸੱਚੀ ਮੈਂ ਵੀ ਫ ਕਿਸੇ ਨੇ ਮੰਨ ਕਿਹਾ ਅਖਬਾਰ ਵਿਚ ਵੀ ਆ ਗਈ ਐਡ
ਹਾਂਜੀ ਇਹ ਨਾ ਯੂਪੀ ਚ ਹੋਇਆ ਸਹੀ ਕਹਿੰਦੇ ਦੇਖੋ ਇਵੇਂ ਜੇਏਕਡ ਦੇਖੋ ਯੂਪੀ ਵਾਲੇ ਹੀ ਕਰਦੇ ਨੇ ਯੂਪੀ ਬਿਹਾਰ ' ਹੀ ਹੁੰਦੇ ਨੇ ਇਵੇਂ ਜੇਕਾਂਡ ਨਾ
ਹਮ ਅੱਛਾ ਅੱਛਾ।
ਹਾਂਜੀ।
ਯੂਪੀ, ਯੂਪੀ ਤਾਂ ਹੈ ਹੀ ਮਤਲਬ ਗੰਦਾ ਸ਼ਹਿਰ ਹੈ। ਚੋ ਡਾਕੂ ਸਬ ਯੂਪੀ ਚ ਵਸਦੇ ਪਏਣਾ ਇੱਕ ਮੈਂ ਇੱਕ ਮੈਂ ਹੋਰ ਵੇਖੀਏ। ਮਤਲਬ ਜੋ ਵੇਖੀਏ ਇੰਸਟਾਗ੍ਰਾਮ ਤੇ ਇੱਕ ਲੋਕੀ ਗਏ ਸੀ ਪਹਾੜਾ ਤੇ। ਤਾਂ ਮਤਲਬ ਉੱਥੇ। ਪਾਰਕਿੰਗ ਤੇ ਵੀ ਲੜਾਈ ਹੋਈ। ਹੈ। ਤੁਸੀਂ ਨੀ ਵੇਖਿਆ। ਉਹਨਾਂ ਨੇ ਮਨਾ ਕਰਤਾ ਸੀ ਨਾ ਉਹਨਾਂ ਨੇ ਮਨਾ ਕਰਤਾ ਸੀ ਨਾ। ਕਾਰ ਪਾਰਕਿੰਗ ਕਰਨ ਦੇਣੀ ਨਹੀਂ ਹੈ। ਜਦੋਂ ਇੱਕ ਬੰਦੂਕ ਸੀ ਉਹਲਬ ਕਾਰ ਵਾਲੇ ਨੇ ਬੰਦੂਕ ਮਤਲਬ ਗੋਲੀ ਮਾਰਤੀ ਪਰ ਫਾਇਰ ਲੱਗਿਆ ਨੀ। ਫਿਰ ਬੜੀ ਲੜਾਈ ਹੋਈ ਫਿਰਮਤਲਬ ਉਹ ਵੀ ਕਹਿੰਦੇ ਪਏ ਨੇ ਕਿ ਸਰਦਾਰ ਜੀ ਤੁਸੀਂ ਇੱਧਰ ਨਾ ਆਓ। ਭੁੱਖੇ ਮਰਨ ਦਿਓ ਹਿਮਾਚਲ ਵਾਲੇ ਨੂੰ।
ਹਾਂਜੀ। ਸਹੀ ਕਹਿੰਦੇ ਪਏ ਉਹ।
ਹੂ
ਹੂ। ਸਹੀ ਕਹਿ ਰਿਹਾ ਦੇਖੋ ਅਗਰ ਮੈਂ ਹਾਂਜੀ ਜੀ ਦੇਖੋ ਅਗਰ ਮੈਂ ਆਪਣੀ ਸਲਾਹ ਦੇਵਾਂ ਤੇ ਤੁਸੀਂ ਤੁਸੀਂ ਉੱਧਰ ਗਏ ਓ ਕਦੀ ਉਹ ਹੇਮਕੁਟ ਸਾਹਿਬ ਗਏ ਓ
ਹਾਂ ਗਈ ਦੀ ਆਂ, ਹੁਣ ਤਾਂ ਨੀ ਗਈ, ਕੁਆਰਿਆਂ ਚ ਗਈ ਦੀ ਆਂ।
ਹਾਂਜੀ- ਹਾਂਜੀ, ਜੀ- ਜੀ ਦੇਖੋ-ਦੇਖੋ ਪਹਾੜ ਤੋਂ ਬੜੇ ਹੈਗੇ ਨੇ ਜਿਵੇਂ ਕੇਦਾਰ -ਨਾਥ ਵੀ ਹੈਗਾ। ਠੀਕ ਹੈ ਜੀ ਉੱਥੇ ਮੰਦਿਰ ਹੈਗਾ। ਤੇ ਫੇਰ ਇਨ ਦੋਨੋ ਚ ਫ਼ਰਕ ਕੀ ਐ? ਉੱਥੇ ਨਾ ਬਿਲਕੁਲ ਵੀ ਸੇਵਾ ਨੀ ਹੈਗੀ, ਜੇ ਅਸੀਂ ਨਾ ਜੋ-ਜੋ, ਹੇਮਕੁੰਟ ਸਾਹਿਬ। ਜਿਹੜੇ ਹਨਾ ਸਾਡੇ ਸਰਦਾਰ ਬਰਾਦਰੀ, ਜਿਹੜੇ ਸੇਵਾ ਕਰਦੇ ਨੇ, ਉਹ ਉਹ ਨਾ ਪੱਤਾ ਨਹੀਂ ਕੀ ਉੱਥੇ ਤਾਂ ਮਤਲਬ ਕਿ ਬੰਦੇ ਨੂੰ ਪੂਰੇ ਚੰਗੇ ਤਰੀਕੇ ਨਾਲ ਲੁੱਟਦੇ ਹਨ।
ਅੱਛਾ!
ਹਾਂਜੀ।
ਠੀਕ ਹੈ, ਸਮਝ ਗਈ ਤੁਹਾਡੀ ਗੱਲ ਮੈਂ ਹਾਂ ਬਸ ਬੜਾ ਬੁਰਾ ਹਾਲ ਏ ਦੁਨੀਆਂ ਦਾ। ਤਾਂ ਅੱਜ ਕੱਲ੍ਹ ਲੋਕੀ ਰਾਕਸ਼ ਪੈਦਾ ਹੋ ਗਏ ਨੇ ਉਹ ਖ਼ਤਮ ਹੋ ਗਿਆ ਵਾ ਚੰਗੇ ਲੋਕ
ਜੀ ਆ ਸਕਦੇ ਨੇ, ਜੀ ਸਹੀ ਕਹਿੰਦੇ ਪਏ ਓ। ਹਾਂਜੀ ਉਹ, ਜਿਹੜੀ ਗੰਗਾ ਨੂੰ ਅਸੀਂ ਮਾਂ ਕਹਿਨੇ ਆ, ਠੀਕ ਹੈ ਤੇ ਸੀ ਗੰਗਾ ਤੇ ਅਸੀਂ ਆਪ ਆਪਣੇ ਹੱਥਾਂ ਨਾਲ ਗੰਦ ਵੇਖ ਲੋ ਫਿਰ
ਹਮ ਲੋਕੀ ਗੰਦਾ ਲੋਕੀ ਕਿ ਵੈਸੇ ਗੰਗਾ ਤੇ ਬੜੇ ਮਤਲਬ ਗੰਦ- ਗੁੰਦ ਛੋੜ ਦਿੰਦੇ ਨੇ।
ਹਾਂਜੀ ਜੀ ਤੇ ਫਿਰ ਮੈਨੇ ਕਿਹਾ, ਜੀ- ਜੀ ਮੈਂ ਤੁਹਾਨੂੰ ਹੁਣ ਰੋਟੀ ਖਾ ਕੇ ਕੇ ਬੈਠਾ ਸੀ ਤੇ ਇਕ ਗੱਲ ਹੋਰ ਪੁੱਛਣੀ ਤੁਹਾਡੇ ਤੋਂ
ਅੱਛਾ
ਹਾਂਜੀ ਤੇ ਮੈਂ ਇਹ ਪੁੱਛਣਾ ਸੀ, ਕਿ ਮਤਲਬ ਕਿ ਅ ਮੇਰੇ ਕੋਲ ਕੋਈ ਫੋਨ ਨਹੀਂ ਹੈਗਾ, ਮੋਬਾਇਲ ਫੋਨ ਨਹੀਂ ਹੈਗਾ ਮੇਰੇ ਕੋਲ।
ਅੱਛਾ
ਹਾਂਜੀ ਤੇ ਫੇਰ ਮੈਂ ਨਾ ਸੋਚਦਾ ਫੋਨ ਲਵਾਂ, ਤੇ ਫਿਰ ਤੁਸੀਂ ਦੱਸ ਸਕਦੇ ਹੋ? ਕਿ ਮੈਂ ਮਤਲਬ ਕਿ ਉਹ ਅਗਰ ਦੇਖੋ ਅਗਰ ਮੈਂ ਇੱਕ ਲੱਖ ਦਾ ਫੋਨ ਲਵਾਂ, ਜਾਂ ਫਿਰ ਵੀਹ- ਤੀਹ ਹਜ਼ਾਰ ਦਾ ਫੋਨ ਲੈ ਕੇ ਪੈਸੇ ਬਚਾ ਕੇ ਨਾ ਮੈਂ ਕੋਈ ਹੋਰ ਮਤਲਬ ਕਿ ਸਮਾਨ ਲੈ ਲਾਂ ਤੇ ਤੁਸੀਂ ਮਤਲਬ ਕਿ ਕੀ ਸੋਚਦੇ? ਬਾਰੇ ਚ ਕਿ ਮਤਲਬ ਕਿ ਪੈਸਾ ਬਚਾ ਕੇ ਮੈਨੂੰ ਥੋੜ੍ਹਾ ਸਸਤਾ ਫੋਨ ਲੈ ਲੈਣਾ ਚਾਹੀਦਾ ਜਾਂ ਇੱਕੋ ਵਾਰੀ ਚ ਮੈਂ ਇੱਕ ਲੱਖ ਰੁਪਏ ਖਰਚ ਕਰਦਾ
ਫੋਨਾਂ -ਫੋਨਾਂ ਬਾਰੇ ਚ ਤਾਂ ਵੇਖੋ ਮੈਂਨੂੰ ਇਨੀਂ ਨੌਲੇਜ ਹੈ ਨੀ ਜੇ ਪੈਸੇ ਬਚਾਅ ਦੀ ਗੱਲ ਤੁਸੀਂ ਕਰਦੇ ਪਏ ਹੋ, ਉਹ ਤਾਂ ਤੁਹਾਡੇ ਉੱਤੇ ਹੀ ਹੈ ਜੇ ਤੁਹਾਡੇ ਕੋਲ ਹੈ ਤਾਂ ਤੁਸੀਂ ਲਾ ਦੋ ਨਹੀਂ ਆ ਤੇ ਬਚਾ ਲੋੋ
ਜੀ -ਜੀ ਸਹੀ ਕਹਿੰਦੇ, ਦੇਖੋ ਅਗਰ ਮੈਂ ਫੋਨ ਲੈ ਲਾ ਨਾ ਇੱਕ ਲੱਖ ਰੁਪਏ ਦਾ, ਠੀਕ ਹੈ ਜੀ ਅਗਰ ਉਹ ਡਿੱਗ ਗਿਆ ਹੱਥੋੰ ਫਿਸਲ ਗਿਆ ਠੀਕ ਹੈ ਜੀ। ਕਿਥੇ ਗੁੰਮ ਹੋ ਗਿਆ ਇੱਕ ਲੱਖ ਰੁਪਏ ਬਰਬਾਦ ਮੈਂ ਇਸ ਵਾਸਤੇ ਮੈਂ ਸੋਚਿਆ ਕਿ ਨਾ ਮੈਂ ਮੈਂ ਨਾ ਮਤਲਬ ਕਿ ਵੀਹ-ਤੀਹ ਹਜ਼ਾਰ ਦਾ ਫ਼ੋਨ ਲੈਣਾ ਨਾ ਬਾਕੀ ਮੈਂ ਉਹ ਪੰਜਾਹ ਤੋਂ ਸੱਠ ਹਜ਼ਾਰ ਰੁਪਏ ਬਚਾ ਲੈਂਨਾ, ਕਿਉ ਜੀ?
ਹਾਂ ਇਹ ਵੀ ਸਹੀ ਹੈ, ਕਿਉਂਕਿ ਫੰਕਸ਼ਨ ਤਾਂ ਅੱਜ ਕੱਲ੍ਹ ਸੇਮ ਹੀ ਨੇ ਨਾ ਫੋਨਾਂ ਦੇ ਤਾਂ। ਬਸ ਲੋਕਾਂ ਨੂੰ ਇਹ ਹੁੰਦਾ ਕਿ ਵਧੀਆ ਫੋਨ ਲਾਈਏ ਤੇ ਬੈਕਗਰਾਊਂਡ ਵਧੀਆ ਦਿਖਾਈ ਹੈ ਫੋਨ ਤਾਂ ਸੇਮ ਹੀ ਹੁੰਦੇ ਨੇ ਪਰ ਐਵੇਂ ਐਪਲ ਫੋਨ ਤੇ ਯੂਟਿਊਬ ਨੀ ਹੁੰਦਾ ਐਪਲ ਫੋਨ ਚ ਬਲੂਟੂਥ ਨ ਨਾ ਹੁੰਦਾ
ਜੀ ਬਿਲਕੁਲ ਵੀ ਨਹੀਂੀ ਹੁੰਦਾ ਉਹ ਦੇਖ ਦੇਖੋ ਅਗਰ ਤੁਸੀਂ ਦੇਖੋ ਅਗਰ ਦੇੋ ਦੇਖੋ ਮੈਂ ਅਗਰ ਇੱਕ ਲੱਖ ਰੁਪਏ ਦਾ ਫੋਨ ਮਿਲਣ ਲਵਾਂਗਾ ਪਰ ਹੋਏਗਾ ਕਿੰ ਨਾਲ ਫੋਨ ਤੋਂ ਦੇ ਇਸ ਦੇਖੋ ਅਗਰ ਤੁਸੀਂ ਕਾਲ ਤੇ ਗੱਲ ਕਰਨੀ ਹੈ ਇੰਸਟਾਗ੍ਰਾਮ ਚਲਾਉਣਾ ਹੈ ਤੇ ਉਹ ਦੇਖੋ ਤੁਸੀਂ ਪੰਜ ਹਜ਼ਾਰ ਰੁਪਏ ਵਾਲੇ ਫੋਨ ਨਾਲ ਵੀ ਕਰ ਸਕਦੇ ਹੋ
ਹਾਂ ਤੁਹਾਡੀ ਗੱਲ ਸਹੀ ਹੈ ਪਰ ਐਵੇਂ ਨਾ ਕਿ ਸਸਤੇ ਫੋਨਾਂ ਚ ਫੋਟੋ ਸਾਫ਼ ਨੀ ਨਾ ਆਉਂਦਾ ਵਧੀਆ ਫੋਨਾ ਦੇ ਫੋਟੋ ਬਿਲਕੁਲ ਸਾਫ਼ ਆਉਂਦੀ ਤੁਸੀਂ ਜੋ ਮਰਜੀ ਕਰ ਸਕਦੇ ਹੋ ਬੈਕਗਂਡ ਚੇਂਜ ਕਰ ਸਕਦੇ ਹੋ ਕੁਛ ਵੀ ਕਰ ਸਕਦੇ ਹੋ ਆ ਫ਼ਰਕ ਹੁੰਦਾ ਨਾ ਹੁਣ ਮੇਰਾ ਫੋਨ ਵੀਵੋ ਦਾ ਫੋਨ ਵ ਵਿੱਚ ਕੁਛਏ ਨੀ ਹੋੋਨ ਜੋ
ਅੱਛਾ ਜੀ ਹਮ ਜੀ ਜੀ ਤੇ ਮੈਂ ਜੀ ਤੇ ਮੈਂ ਤਾਂ ਇਹੀ ਵਿਚਾਰ ਰੱਖਿਆ ਅ ਬਣਾਇਆ ਕਿ ਮੈਂ ਮਤਲਬ ਕਿ ਮੇਰੇ ਕੋਲ ਇੱਕ ਲੱਖ ਰੁਪਇਆ ਹੈਗਾ ਤੇ ਫੇਿਰ ਮੈਂ ਮਤਲ ਮਤਲਬ ਕਿ ਪੰਜਾਹ ਹਜ਼ਾਰ ਦਾ ਫੋਨ ਲੈ ਲਵਾਂਗਾ ਬਾਕੀ ਪੰਜਾਹ ਹਜ਼ਾਰ ਰੁਪ ਬਚਾ ਲਵਗਾ
ਹਮ ਅੱਛਾ
ਹਾਂਜੀ ਜੀ
ਅਹ ਚਲਹ ਸੋਚਿਆ ਤਾਂ ਮੈਂ ਕਾਫੀ ਅੱਛੀ ਸੋਚ ਰੱਖੀ ਦੀ ਤੁਸੀਂ
ਜੀ ਜੀ ਤੇ ਫੇਿਰ ਔਰ ਮੈਂ ਸੋਚਣਾ ਸੀ ਮੈਂ ਇਹਹ ਤੁਹਾਨੂੰ ਦੱਸ ਰਿਹਾ ਸੀ ਕਿ ਅੱਜ ਕੱਲ੍ਹ ਛੁੱਟੀਆਂ ਹੈਗੀਆਂ ਨੇ ਠੀਕ ਹੈ ਜੀ ਤੇ ਛੁੱਟੀਆਂ ਚ ਅੱਜ ਕੱਲ੍ਹ ਕਿੱਥੇ ਘੁੰਮਣ ਜਾਓ ਤੇ ਟ੍ਰੈਫਿਕ ਬੜਾ ਲੱਗਦਾ ਦੋ ਦੋ ਘੰਟੇ ਤੱਕ ਰੋਡ ਤੱਕ ਖੜੇ ਰਹਿੰਦੇ ਨੇ ਠੀਕ ਹੈ ਜੀ ਤੇ ਫੇਿਰ ਤੁਹਾਡੇ ਸਾਹਮ ਨਾਲ ਛੁੱਟੀਆਂ ਵਾਲੇ ਦਿਨ ਕਿ ਇੱਥੇ ਜਾਣਾ ਚਲਬ ਕਿ ਚਾਹ ਜੁਲਾਈ ਜਾਈ ਜਦੋਂ ਛੁੱਟ ਖਤਮ ਹੋ ਜਾਣ
ਬੋਲੋ ਬੋਲੋ ਸੁਣਾਏ ਆਵਾਜ਼ ਆ ਰਹੀ ਹੈ
ਸ ਤਨੂੰ
ਹਾਂ ਹੁਣ ਆ ਰਹੀ ਹੈ ਉਹ ਐਕਚੁਲੀ ਮੈਂ ਰਸੋਈ ਚਲੀ ਗਈ ਸੀ ਹਲ ਹੱਲ ਹੈਲੋ ਆਵਾਜ਼ ਆ ਰਹੀ ਹੈ
ਹਾਂਜੀ ਹਾਂਜੀ ਆ ਰਹੀ ਹ
ਆਹ ਹੁਣ ਦੱਸਾਂ
ਹਾਂਜੀ ਮੈਂ ਇਹ ਕਹਿੰਦਾ ਪਿਆ ਸੀ ਕਿ ਤੁਸੀਂ ਮੈਂ ਕਹਿੰਦਾ ਪਿਆ ਸੀ ਕਿ ਅਗਰ ਅਸੀਂ ਕਿਤੇ ਘੁੰਮਣ ਜਾਂਦੇ ਹਾਂ
ਹਮ
ਅਤੇ ਫਿਰ ਮਤਲਬ ਕਿ ਰੋਡ 'ਤੇ ਟਰੈਫਿਕ ਬੜਾ ਲੱਗਦਾ ਹੈ ਦੋ ਦੋ ਮਤਲਬ ਕਿ ਦੋ ਦੋ ਤਿੰਨ ਤਿੰਨ ਘੰਟੇ ਤੱਕ ਖੜ੍ਹੇ ਰਹਿੰਦੇ ਹਾਂ ਤੇ ਫਿਰ ਮਤਲਬ ਕਿ ਜੂਨ ਨੂੰ ਹੀ ਜਾਣਾ ਸਹੀ ਹੈਗਾ ਜਾਂ ਫਿਰ ਅਸੀਂ ਅਗਲੇ ਮਹੀਨੇ ਵੀ ਜਾ ਸਕਦੇ ਹਾਂ
ਨਹੀਂ ਮੇਰੇ ਹਿਸਾਬ ਨਾਲ ਤਾਂ ਜੂੰ ਜਾਣਾ ਤਾਂ ਬੇ ਬੇਫਜ਼ੂਲ ਹੈ ਪੈ ਕਿਉਂਕਿ ਜੂਨ ਜ ਤਾਂ ਛੁੱਟੀਆਂ ਬੜੀਆਂ ਹੁੰਦੀਆਂ ਮਤਲਬ ਕਿਉਂਕਿ ਜੇ ਜੂਨ ਦੀ ਹਾਂ ਸਮਝਾ ਸਕਦੇ ਹਾਂ ਜ਼ਰੂਰ ਸਮਝਾ ਸਕਦੇ ਹਾਂ ਜੂਨ ਦੀ ਛੁੱਟੀਆਂ ਜੇ ਤਾਂ ਗੱਲ ਬੜਾ ਹੁੰਦਾ ਹੈ ਜਗ੍ਹਾ-ਜਗ੍ਹਾ, ਜਗ੍ਹਾ-ਜਗ੍ਹਾ ਦੇ ਜਾਮ ਲੱਗਦੇ ਨੇ ਬਹੁਤ ਜ਼ਿਆਦਾ।
ਜੀ।
ਇਹ ਤੇ ਜਿੰਨਾਂ ਕੋਲ ਬੜਾ ਪੈਸਾ ਵੇ ਉਹ ਜਾ ਸਕਦਾ ਜੂਨ ਛੁੱਟੀਆਂ ਚ ਜਿੰਨਾਂ ਕੋਲ ਥੋੜਾ ਬਹੁਤ ਪੈਸਾ ਵੇ ਜਿਨ੍ਹਾਂ ਦੇ ਪੇਰੈਂਸ ਥੋੜ੍ਹਾ ਬਹੁਤ ਦੇਂਦੇ ਨੇ ਉਥੇ ਜੁਲਾਈ ਜਾਣ ਦਾ ਫਾਇਦਾ ਵੇ ਕਿਉਂਕ ਇਸ ਟਾਈਮ ਕਮਰਾ ਹਜਾਰ ਦਾ ਹੋਣਾ ਬਾਰਾਂ ਹਜ਼ਾਰ ਦਾ ਕਮਰਾ ਹੋਣਾ ਉਸ ਟਾਈਮ ਕਮਰਾ ਹਜ਼ਾਰ ਦੋ ਹਜ਼ਾਰ ਦਾ ਮਿਲ ਜਾਏਗਾ ਬਾਰਾਂ ਸੌ ਦਾ ਮਿਲ ਜਾਏਗਾ।
ਹਾਂਜੀ
ਬਸ ਇਹ ਫ਼ਰਕ ਹੁੰਦਾ ਨਾ।
ਜੀ
ਹਮ-ਹਮ
ਜੀ ਹਾਂਜੀ-ਹਾਂਜੀ ਐਕਚੁਲੀ ਮੈਂ ਅਸੀਂ ਅਹ ਮੇਰੀ ਫੈਮਿਲੀ ਪਿਛ ਪਿਛਲੇ ਸਾਲ ਗਏ ਸੀ ਅਸੀਂ ਮਨਸੂਰੀ ਗਏ ਸੀ ਜੂਨ ਵਾਲੇ ਮਹੀਨੇ ਹੀ। ਠੀਕ ਹੈ ਜੀ ਚਾਰ-ਚਾਰ ਘੰਟੇ ਰੋਡ ਖੜੇ ਰਹੇ ਠੀਕ ਹੈ ਜੀ ਹੁਣ ਤੁਸੀਂ ਇਹ ਗੱਲ ਦੱਸੋ ਅਸੀਂ ਇੰਜੋਏ ਕਰਨ ਆਏ ਹਾਂ ਜਾਂ ਫਿਰ ਟ੍ਰੈਫਿਕ ਦੇ ਖੜੇ ਹੋਣਾ ਆਏ ਆ।
ਹਾਂ ਇਹ ਵੀ ਸਹੀ ਹੈ ਭੁ ਕੋਈ-ਕੋਈ ਲੋਕੀ ਕੋ ਸਮਝਣ ਤਾਂ ਨਾ।
ਜੀ ਸਹੀ ਕਹਿੰਦੇ ਪਏ ਹੋ। ਤੇ ਹੁਣ ਅਸੀਂ ਇਹ ਸਲਾਹ ਬਣਾਈ ਹੈ ਕਿ ਹੁਣ, ਹੁਣ ਅਸੀਂ ਤਾਂ ਜਾਵਾਂਗੇ ਘੁੰਮਣ ਜਦੋਂ ਮਤਲਬ ਕਿ ਛੁੱਟੀਆਂ ਖਤਮ ਹੋ ਜਾਣਗੀ ਜਦੋ ਉਹ ਸਾਰੇ ਵਾਪਿਸ ਆ ਜਾਣਗੇ।
ਹਮ ਅੱਛਾ। ਠੀਕ ਆ-ਠੀਕ ਆ।
ਹਾਂਜੀ-ਹਾਂਜੀ
ਬਸ ਹੋਰ ਵਧੀਆ।
ਹਾਂਜੀ ਬਹੁਤ ਵਧੀਆ ਜੀ ਚਲੋ ਹਾਂਜੀ ਮੈਂ ਹ-ਹ ਹਾਂਜੀ ਰੋਟੀ ਖਾ ਲੀ ਹੈ। ਤੇ ਫੇਰ ਉਹ ਆਲੂ ਵਾਲੀ ਅ ਬਣਾਈ ਸੀ ਸਬਜ਼ੀ
ਚਲੋ-ਚਲੋ ਠੀਕ ਹੈ ਟੈਮ ਉਪਰ ਹੋ ਗਿਆ, ਟੈਮ ਉਪਰ ਹੋ ਗਿਆ, ਟੈਮ ਉਪਰ ਹੋ ਗਿਆ ਠੀਕ ਆ। ਠੀਕ